ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ! ਕੀ ਹਾਲ ਆ ਤੁਹਾਡਾ?
ਮੈਂ ਵਧੀਆ ਹਾਂਜੀ, ਤੁਸੀਂ ਦੱਸੋ ਕਿਵੇਂ ਹੋ?
ਹਾਂਜੀ, ਠੀਕ ਠਾਕ ਹੋਰ ਘਰ ਸਭ ਕਿਵੇਂ ਆ?
ਹਾਂਜੀ, ਸਭ ਠੀਕ ਨੇ ਏਧਰ ਠੀਕ ਨੇ ਸਾਰੇ।
ਹਾਂਜੀ, ਹਾਂਜੀ। ਸਭ ਠੀਕ ਠਾਕ। ਬਸ ਕਿਰਪਾ ਹੈ ਮਾਲਕ ਦੀ।
ਹੋਰ ਸੁਣਾਓ।
ਬਸ ਬੈਠੇ ਸੀ, ਫ੍ਰਰੀ ਬੈਠੇ ਸੀ, ਸੋਂਗ ਸੁਣ ਰਹੇ ਸੀ।
ਅੱਛਾ ਜੀ
ਹਮ।
ਮਿਊਜ਼ਿਕ ਮਿਊਜ਼ਿਕ ਸੁਣਨਾ ਵੀ ਜਰੂਰੀ ਏ
ਹਾਂ, ਮੈਨੂੰ ਦੋ ਸ਼ੌਕ ਐ। ਤੁਸੀਂ ਸੁਣਦੇ ਹੋ?
ਹਾਂਜੀ। ਕਈ ਵਾਰ ਹੁੰਦਾ ਨਾ, ਟਾਈਮ ਇੱਦਾਂ ਦਾ ਹੁੰਦਾ। ਜਿਵੇ ਦਿਲ ਜਿਹਾ ਵੀ ਨੀ ਲੱਗ ਰਿਹਾ ਹੁੰਦਾ ਹੈਗਾ, ਤਾਂ ਫੇਰ ਏਦਾਂ ਹੁੰਦਾ ਵੀ ਚਲੋ, ਮਿਊਜਿਕ ਨਾਲ ਇਟਰੇਨਮੈਂਟ ਥੋੜਾ ਜਿਹਾ ਹੋ ਜਾਂਦਾ, ਟਾਈਮ ਵੀ ਪਾਸ ਹੋ ਜਾਂਦਾ ਹੈ।
ਹਾਂ, ਸਹੀ ਗੱਲ ਕਹੀ ਤੁਸੀਂ।
ਦਾ ਮਾਇੰਡ ਵੀ।
ਹਾਂਜੀ, ਅਸੀਂ ਵੀ ਬਸ ਸੁਣ ਲੈਂਦੇ ਆ ਫ੍ਰੀ ਟਾਈਮ ਵਿੱਚ ਕੰਮ-ਕੁਮ ਕਰ ਰਹੇ ਹੁੰਦੇ ਆ ਤਾਂ ਵੀ ਸੁਣ ਲੈਂਦੇ ਆ ਘਰ ਵਿੱਚ, ਫੇਰ ਇਕੇਲਾਪਨ ਜਿਹਾ ਨੀ ਲੱਗਦਾ। ਬੱਚੇ ਸਕੂਲ ਚਲੇ ਜਾਂਦੇ, ਕੋਈ ਘਰ ਹੁੰਦਾ ਨੀ ਪਿੱਛੋ। ਟਾਈਮ ਪਾਸ ਹੋ ਜਾਂਦਾ ਵਧੀਆ, ਨਾ ਹਮ ਨਾਲੇ ਆਪਣੇ ਕੰਮ ਕਰਦੇ ਰਹਿੰਦੇ ਆ ਨਾਲੇ ਸੌਗ ਸੁਣ
ਹੋਰ ਕੀ ਅੱਜ ਕੱਲ ਤਾਂ ਹੁਣ ਜਿਵੇਂ ਲੋਕ ਹੈਡਫੋਨ ਵੀ ਲਗਾ ਕੇ ਹਨਾ। ਕਿਵੇਂ ਮੀਨਸ, ਗੱਲਬਾਤ ਵੀ ਚਲੋ ਕਰ ਲੈਂਦੇ ਇੱਕ ਦੂਜੇ ਨਾਲ, ਮਿਊਜਿਕ ਵੈਗੈਰਾ ਵੀ ਸੁਣੀ ਜਾਂਦੇ ਆ।
ਹਮ ਵਧੀਆ ਟਾਈਮ ਸ ਪਾਸ ਹੋ ਜਾਂਦਾ ਫਿਰ।
ਬਟ ਆਆ ਵੀ ਉਹ ਖਰਾਬ ਵੀ ਕਰਦਾ ਐ।
ਖ਼ਰਾਬ ਕਰਦਾ ਉਹ ਜਿਆਦਾ ਲੰਬਾ ਜ਼ਿਆਦਾ ਲੰਬੇ ਟਾਈਮ ਵੀ ਤਾਂ ਸਹੀ ਨੀ ਹੈਗੇ।
ਹਾਂ ਅਜ ਕੱਲ੍ਹ ਹੁਣ ਦੇਖੋ ਬੱਚੇ ਵੀ ਕਿੰਨੇ ਕਿੰਨੇ ਵਧੀਆ ਸੌਂਗ ਛੋਟੇ ਛੋਟੇ ਬੱਚੇ ਵੀ ਕਿੰਨਾ ਵਧੀਆ ਮਿਊਜਿਕ ਪਲੇ ਕਰਦੇ ਆ ਸਿੰਗਿੰਗ ਕਿੰਨੀ ਵਧੀਆ ਕਰਦੇ ਆ
ਬਹੁਤ ਵਧੀਆ ਕਰਦੇ ਐ
ਹੋਰ ਕਿਆ ਇੰਸਟਰ੍ਰੂਮੈਂਟਸ ਯੂਜ ਕਰਦੇ ਆ
ਇਟਰੂਮੈਂਟਸ ਬਹੁਤ ਵਧੀਆ ਉਹ ਕਰਦੇ ਆ ਬੱਚੇ ਲੈ ਕਰਦੇ ਨੇ ਬਹੁਤ ਹੈਨਾ ਕੋਈ ਹਾਰਮੋਨੀਅਮ ਮਤਲਬ ਬਹੁਤ ਤਰ੍ਹਾਂ ਦੇ ਇੰਸਟਰੂਮੈਂਟ ਕਰਦੇ ਨੇ ਅੱਜ ਕੱਲ ਤਾਂ ਮਤਲਬ ਜੇਹੜੇ ਰਐਲਲੀਟੀ ਸ਼ੋ ਹੈ ਦੇਖੋ ਬੱਚੇ ਆਪਣੇ ਮਤਲਬ ਸੋਰਸ ਆਫ ਅਰਨਿੰਗ ਵੀ ਉਹਨੂੰ ਬਣਾ ਰਹੇ ਨੇ ਆਪਣਾ ਕਰੀਅਰ ਵੀ ਬਣਾ ਰਹੇ ਨੇ ਮਿਊਜਿਕ ਨੂੰ ਹਨਾ
ਹਾਂਜੀ ਚਲੋ ਐਵੇਂ ਵਧੀਆ ਗੱਲ ਹੈ ਕਿ ਬੱਚਾ ਕਿਸੇ ਪਾਸੇ ਦਾ ਇੰਟਰਸਟ ਹੈਗਾ ਨਾ ਜਿਦ ਇੰਟਰਸਟ ਹੈ ਬੱਚੇ ਦਾ
ਸਹੀ ਗੱਲ ਆ ਜੇ ਕਿਸੇ ਨੂੰ ਸਟੱਡੀ ਚ ਨਹੀਂ ਹੈਗਾ ਚਲੋ ਬੱਚਾ ਇਧਰ ਕਰ ਲੈਂਦਾ ਵਧੀਆ ਗੱਲ ਵੀ ਆ ਵੀ
ਜਾਂਦੇ ਆ ਜਾਂ ਹਨਾ ਕਾਰ ਵਗੈਰਾ ਚ ਮਿਊਜਿਕ ਵਗੈਰਾ ਲਗਾ ਲੈਂਦੇ ਆ ਫੇਰ ਏਦਾਂ ਹੀ ਐਂਟਰਟੇਨਮੈਂਟ ਵੀ ਇੰਜੋਏ ਵੀ ਹੋ ਜਾਂਦਾ ਵਧੀਆ ਫਿਰ ਸਾਰੇ ਇਕੱਠੇ ਹੁੰਦੇ ਆ ਜਾਂ ਫੈਮਲੀ ਨਾਲ ਕਈ ਵਾਰ ਜਾਂਦੇ ਆ
ਸਹੀ ਗੱਲ ਹ ਬੰਦੇ ਦਾ ਮੂਡ ਫਰੈਸ਼ ਹੋ ਜਾਂਦਾ
ਹੋਰ ਕਿਆ
ਹਮਮ ਦੇਖੋ ਵਿਆਹ ਸ਼ਾਦੀਆਂ ਵਿੱਚ ਵੀ ਸੰਗੀਤ ਕਿੰਨਾ ਜ਼ਰੂਰੀ ਹੈ ਹਨਾ ਮਤਲਬ ਰੌਣਕ ਨਹੀਂ ਹੁੰਦੀ ਹੈਗੀ ਇਹ ਤੋਂ ਬਿਨਾਂ ਕੋਈ ਵੀ ਖੁਸ਼ੀ ਦਾ ਫੰਕਸ਼ਨ ਹੈ ਤਾਂ ਕਿੰਨਾ ਉਹ ਬਈ ਰੌਣਕ ਨਹੀਂ ਹੁੰਦੀ ਉਹਦੇ ਵਿੱਚ ਮਿਊਜਿਕ ਵੀ ਨਾ ਹੁਣ ਆਪਾਂ ਦੇਖਦੇ ਹੀ ਹ ਵੀ ਹਰ ਜਗ੍ਹਾ ਪਲੇਅ ਕਰਦੇ ਹਾਂ ਦੇਖੋ ਗਾਣੇ ਹਨਾ ਮਤਲਬ ਹੁਣ ਗਾਣੇ ਵੀ ਥੋੜੇ ਇਸ ਤਰ੍ਹਾਂ ਦੇ ਹਾਂਜੀ
ਨਹੀਂ ਜਿਆਦਾ ਲਾਉੜ ਨ ਨਾ ਮਿਊਜਿਕ ਫਰ ਜ਼ਿਆਦਾ ਇੰਨਾ ਲਾਊਡ ਹੋਵੇ ਕਿਉਂਕਿ ਕਈਆਂ ਨੂੰ ਫਿਰ ਜ਼ਿਆਦਾ ਏਜਡ ਪਰਸਨ ਹੁੰਦੇ ਨੇ ਉਹ ਨਹੀਂ ਇਨੀੇ ਬੀਟ ਸੁਣ ਸਕਦੇ ਹੈਗੇ
ਸੁਣ ਸਕਦੇ ਫਿਰ ਉਹ ਤਾਂ ਉਹ ਫਿਰ ਮਿਊਜਿਕ ਥੋੜ੍ਹੀ ਰਹਿੰਦਾ ਉਹ ਤਾਂ ਸ਼ੋਰ ਬਣ ਜਾਂਦਾ ਹੁਰ ਨੋਇਜ਼ ਪੋਲਿਊਸ਼ਨ ਕੀ ਹੁੰਦਾ ਇਹੀ ਹੁੰਦਾ ਨੋਇਜ਼ ਪੋਲਿਊਸ਼ਨ ਉਹੀ ਹੋ ਗਿਆ ਜਿਹੜਾ ਤੁਹਾਡੇ ਸਾਨੂ ਸੁਣ ਹੀ ਨਹੀਂ ਸਕਦੇ
ਹੋਰ ਕੀ
ਥੋਡਾ ਸਿਰ ਦਰਦ ਹੋਣ ਲੱਗ ਗਿਆ ਜਾਂ ਫਿਰ ਹਾਂ ਫਿਰ ਉਹ ਸੁਣ ਕੇ ਫੇਿਰ ਉਹ ਉਹ ਤਾਂ ਨੋਇਜ਼ ਪੋਲਿਊਸ਼ਨ ਹੋ ਗਿਆ ਮਿਊਜਿਕ ਨਹੀਂ ਉਹੀ ਹੈ ਨਾ ਫਿਰ ਹੁਣ ਮਤਲਬ ਅਸੀਂ ਮੈਂ ਤ ਹੁਣ ਕਾਲਜ ਟਮ ਕੀਤਾ ਹੋਆ ਮੇਰੇ ਕੋਲ ਮਿਊਜਿਕ ਸਬਜੈਕਟ ਹੀ ਸੀਗਾ ਮਿਜਿਕ ਵੋਕਲ ਮਿਜਿਕ ਇੰਸਟਰੂਮੈਂਟ ਮਤਲਬ ਬੜਾ ਅੱਛਾ ਲੱਗਦਾ ਸੀਗਾ ਬੜੀ ਸ਼ਾਂਤੀ ਜੀ ਮਿਲਦੀ ਸੀ ਮਨ ਨੂੰ
ਹੋਰ ਕਿਆ।
ਜਿਵੇਂ ਹੁਣ ਹਾਂਜੀ ਬੱਚੇ ਜਿਵੇਂ ਹੁਣ ਗੁਰਦੁਆਰਾ ਸਾਹਿਬ। ਲੋ ਅੱਜ ਪਾਠ ਵਗੈਰਾ ਕਰਦੇ ਹਨ। ਲੋ ਵੀ ਫਿਰ ਹਰਮੋਨੀਅਮ ਵਗੈਰਾ ਵਜਾਉਣਾ ਸਿੱਖਦੇ ਆ। ਫਿਰ ਵੀ ਕਿੱਦਾਂ ਬਚਾਣ ਆਇਆ।
ਸਭ ਦਾ ਬਲਾ ਭਲਾ ਸਿੱਖਦੇ ਨੇ ਬੱਚੇ ਗੁਰਦੁਆਰਾ ਸਾਹਿਬ ਵਿੱਚ। ਹਾਰਮੋਨੀਅਮ ਸਾਰੰਗ। ਕੀ ਸਿੱਖਦੇਆਂ ਸਾਰੰਗੀ ਹੁੰਦੀ ਹੈ। ਮਤਲਬ ਬਹੁਤ ਤਰ੍ਹਾਂ ਦੇ ਸਿੱਖਦੇ ਨੇ ਇੰਸਟਰੂਮੈਂਟ। ਬਹੁਤ ਵਧੀਆ ਵੀ ਲੱਗਦਾ ਕਿੰਨੀ ਸ਼ਾਂਤੀ ਮਿਲਦੀ ਹੈ ਮਨ ਨੂੰ।
ਹਾਂਜੀ। ਹਰੇਕ ਉਹਦੇ ਵਿੱਚ ਇੰਸਟਰੂਮੈਂਟਸ ਵੀ ਅਲੱਗ ਯੂਜ ਤੇ ਜਾਂਦੇ ਜਾਗਰਣ ਚ ਅਲੱਗ ਇੰਸਟਰੂਮੈਂਟਸ ਪਲੇ ਕੀਤੇ ਜਾਂਦੇ ਨੇ ਫਿਰ।
ਸਹੀ ਸਹੀ ਗੱਲ ਆ ਹੂ।
ਤੇ ਹੋਰ ਕੀ।
ਅਲੱਗ। ਅਲੱਗ ਤਰ੍ਹਾਂ ਦੇ ਅਲੱਗ ਕਦੇ ਹਿਸਾਬ ਨਾਲ ਹੁੰਦੇ ਆ ਮਤਲਬ। ਮਤਲਬ ਗੁਰਦੁਆਰਾ ਸਾਹਿਬ ਚ ਜਿਹੜਾ ਮਿਊਜਿਕ ਹੁੰਦਾ ਬੜੇ ਠਹਿਰਾਵ ਜੇ ਵਾਲਾ ਹੁੰਦਾ ਜਿਵੇ ਸ਼ਬਦ ਕੀਰਤਨ ਚੱਲਦਾ ਹੁੰਦਾ। ਬੜੀ ਸ਼ਾਂਤੀ ਮਿਲਦੀ ਆ ਮਨ ਨੂੰ।
ਤੇ ਹਾਂ।
ਬੜਾ ਸਲੋ- ਸਲੋ ਚੱਲ ਰਿਹਾ। ਹੁੰਦਾ ਹੋ ਮੈਨੂੰ ਬਹੁਤ ਪਸੰਦ ਆ ਮਤਲਬ ਬੜੀ ਸ਼ਾਂਤੀ ਮਿਲਦੀ ਆ ਉੱਥੇ ਬੈਠਣਾ ਹੀ ਬੈਠਣਾ ਸੀ ਦਸ ਪੰਦਰਾਂ ਮਿੰਟ ਦਾ ਜਾ ਕੇ ਇੱਕ ਦੋ ਸ਼ਬਦ ਤਾਂ ਸੁਣਨੇ ਸੁਣਨੇ ਜ਼ਰੂਰ। ਬਹੁਤ ਵਧੀਆ ਲੱਗਦਾ। ਕਈਆਂ ਦੇ ਤੇ ਮਤਲਬ ਪੂਰੀ ਸਰਸਵਤੀ ਤੇ ਮਾਤਾ ਵਿਰਾਜਮਾਨ ਹੁੰਦੀ ਹੈ ਗਲੇ ਵਿੱਚ।
ਹਾਂਜੀ, ਕੋਈ ਵੀ ਕਈ ਵਾਰ ਸਟਰ੍ਰੈਸ ਦੇ ਵਿੱਚ ਹੁੰਨੇ ਆ ਤਾਂ ਬੰਦਾ ਫਿਰ ਮਿਊਜਿਕ ਹੀ ਸੁਣ ਲੈਂਦਾ ਹੈ ਤਾਂ ਫਿਰ ਥੋੜਾ ਵਧੀਆ ਫੀਲ ਹੁੰਦਾ ਹੈ।
ਰਿਲੀਜ਼ ਹੋ ਜੰਦਾ ਹੈ ਨਾ ਹ ਸਟਰ੍ਰੈਸ ਫ੍ਰਰੀ ਹੋ ਜਾਂਦਾ ਬਿਲਕੁਲ। ਫੁਲੀ ਟੈਨਸ਼ਨ ਖ਼ਤਮ ਹੋ ਜਾਂਦੀ ਹੈ ਬੰਦੇ ਦਾ ਧਿਆਨ ਉਸ ਸਾਈਡ ਲੱਗ ਜਾਂਦਾ ਨਾ ਫਿਰ।
ਉਹੀ ਤਾਂ ਵੀ ਪਾਰਟ ਆਫ ਲਾਈਫ ਆ ਮਿਊਜਿਕ ਤਾ ਹਰੇਕ ਨੂੰ ਹੁਣ ਜਿਵੇਂ ਕੋਈ ਵੀ ਕਣਕੀ ਲਾਲੋ ਰਹੇਗੀ। ਅਲੱਗ ਅਲੱਗ ਮਿਊਜਿਕ ਉਹ ਪਲੇ ਹੁੰਦਾ, ਅਲੱਗ ਅਲੱਗ ਤਰ੍ਹਾਂ ਦਾ ਹਰੇਕ ਦਾ ਕਲਚਰ ਅਲੱਗ ਅਲੱਗ ਨੇ ਸਭ ਦੇ
ਅਲੱਗ ਅਲੱਗ ਤਰ੍ਹਾਂ ਦਾ ਹੁਣ ਸਾਨੂੰ ਉਹਨਾਂ ਦੀ ਭਾਸ਼ਾ ਨੀ ਸਮਝ ਆਉਂਦੀ, ਸਾਨੂੰ ਐਂ ਲੱਗਦਾ ਹੁੰਦਾ ਮਿਊਜਿਕ ਜਿਵੇਂ ਸਾਡੇ ਇਕ ਸ਼ੋਰ ਹੈ। ਪਰ ਉਹ ਮਤਲਬ ਬੜਾ ਇੰਜੋਏ ਕਰਦੇ ਨੇ ਉਹਨਾਂ ਨੂੰ ਸਭ ਸਮਝ ਆਉਂਦਾ ਸਾਨੂੰ ਸਮਝ ਨੀ ਨਾ ਆਂਦਾ, ਹੁਣ ਜਿਹੜੀ ਭਾਸ਼ਾ ਚ ਸਾਨੂੰ ਸਮਝ ਆਉਂਦਾ ਸਾਨੂੰ ਉਹ ਚ ਵਧੀਆ ਲੱਗਦਾ, ਉਹਨਾਂ ਨੂੰ ਜਿਹੜੀ ਭਾਸ਼ਾ ਸਮਝ ਆਉਂਦਾ, ਫਿਰ ਉਹਨਾ ਨੂੰ ਵਧੀਆ ਲੱਗਦਾ ਉਹ। ਉਹਨਾਂ ਨੂੰ ਸਾਡਾ ਮਿਊਜਿਕ ਸ਼ੋਰ ਲੱਗਦਾ ਹੋਣਾ।
ਹੋਰ ਕਿਆ
ਭਾਸਾ ਫ਼ਰਕ ਪੈ ਜਾਂਦਾ।
ਹੋਰ ਕੀ
ਅਸੀ ਤਾਂ ਬੱਚਿਆਂ ਨੂੰ ਵੀ ਲਾਈਦਾ ਵੀ ਚਲੋ ਕੁਛ ਸਿੱਖ ਲਓ, ਹਾਰਮੋਨੀਅਮ ਸਿੱਖ ਲਓ ਹੁਣ ਜਿਵੇਂ ਗਰਮੀਆਂ ਦੀ ਛੁੱਟੀਆਂ ਆਈਆਂ ਹੋਈਆਂ ਹਨਾ। ਚਲੋ ਬੱਚਾ ਕੋਈ ਸਕਿੱਲ ਸਿੱਖ ਲੈਂਦਾ, ਵਧੀਆ ਚੰਗੀ ਗੱਲ ਆ।
ਹਾਂਜੀ ਇਹ ਤਾਂ ਹੈ। ਬੱਚੇ ਨੂੰ ਕਈਆਂ ਦਾ ਮੀਨਜ਼ ਅੱਜ ਕੱਲ ਇੰਟਰਸਟ ਵੀ ਹੁੰਦਾ ਨਾ ਫਿਰ ਪੜ੍ਹ ਪੜ੍ਹਦੇ ਤਾਂ ਬੱਚੇ ਘੱਟ ਨੇ ਏਦਾਂ ਦਾ ਚੂਜ਼ ਕਰ ਵੀ ਲੈਂਦੇ ਨੇ ਮਿਊਜ਼ਿਕ ਲਾਈਨ ਵਗੈਰਾ
ਹੋ ਜਾਵੇ ਕਿਸੇ ਚ
ਹੋਰ ਕੀ
ਹੂੰ। ਉਹ ਤਾਂ ਇੰਟਰਸਟ ਦੀ ਗੱਲ ਹੁੰਦੀ ਹੈ ਨਾ, ਮਤਲਬ ਜਿਹਦਾ ਨਹੀਂ ਵੀ ਕਈਆਂ ਦਾ ਇੰਟਰਸਟ ਹੁੰਦਾ, ਚਲੋ ਥੋੜਾ ਬਹੁਤ ਹੁੰਦਾ ਜ਼ਿਆਦਾ ਨਹੀਂ ਹੁੰਦਾ ਚਲੋ ਕਈ ਬੱਚੇ ਹੁੰਦੇ ਨੇ, ਦੇਖੋ ਮੈਂ ਤਾਂ ਦੇਖਿਆ ਵੀ ਮਿਊਜਿਕ ਚ ਕਈ ਲੋਕ ਹੁੰਦੇ ਨੇ ਗੋਡ ਗਿਫਟਿਡ ਹਨਾ। ਵੀ ਜਿੰਨਾ ਨੂੰ ਰੱਬ ਵੱਲੋਂ ਹੀ ਬਹੁਤ ਵਧੀਆ ਆਵਾਜ਼ ਬਹੁਤ ਵਧੀਆ ਸਕੇਲ ਮਿਲਿਆ ਹੁੰਦਾ ਵੀ ਬੜਾ ਤੱਕ ਉੱਚ ਸੁਰ ਤੱਕ ਗਾ ਸਕਦੇ ਨੇ ਹਾਂ, ਹਾਂ ਗਾਉਂਦੇ, ਗਾਉਂਦੇ ਨੱਚਦੇ ਵੀ ਹੈ, ਬਹੁਤ ਵਧੀਆ ਲੱਗਦਾ। ਜਿੰਦਾ ਉਹ ਪਰਫੋਰਮੈਂਸ ਦਿੰਦੇ ਨੇ ਨਾ ਆਪਣੀ ਜਿਹੜੇ ਸਟੇਜ ਸ਼ੋ ਹੁੰਦੇ ਨੇ। ਹਾਂ, ਆਪਣੀ ਪਰਫੋਰਮੈਂਸ ਵੀ ਨਾਲ ਦਿੰਦੇ ਨੇ ਬਹੁਤ ਵਧੀਆ ਲੱਗਦਾ। ਨਹੀਂ ਮੈਂ ਤੁਹਾਨੂੰ ਦੱਸ ਰਹੀ ਸੀ ਵੀ, ਮਿਊਜਿਕ ਦੋ ਤਰ੍ਹਾਂ ਦਾ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਮਿਊਜਿਕ ਇੱਕ ਤੇ ਗੋਡ ਗਿਫਿਟ ਰੱਬ ਵੱਲੋਂ ਹੀ ਬਹੁਤ ਵਧੀਆ ਆਵਾਜ਼ ਮਿਲਦੀ ਹੈ, ਇੱਕ ਮਤਲਬ ਇਹੋ ਜਿਹੇ ਵੀ ਹੁੰਦੇ ਨਾ ਸ਼ੌਂਕ ਹੁੰਦਾ, ਆਵਾਜ਼ ਇੰਨੀ ਵਧੀਆ ਹੁੰਦੀ। ਜਾਂ ਸਕੇਲ ਨੀ ਉੱਚਾ ਹੁੰਦਾ ਉਹ ਬੱਚੇ ਮਤਲਬ ਰਿਆਜ਼ ਕਰ ਕਰਕੇ ਬਹੁਤ ਮਤਲਬ ਕੁਛ ਅਚੀਵ ਕਰ ਲੈਂਦੇ ਨੇ ਬਹੁਤ ਵਧੀਆ ਗਾਣ ਲੱਗ ਜਾਂਦੇ ਨੇ ਉਹ ਵੀ ਬੱਚੇ
ਕਰਦੇ ਆ ਬੱਚੇ ਓਨੀ ਜਿਆਦਾ ਇੰਪਰੂਵਮੈਂਟ ਹੁੰਦੀ ਹੈ ਫਿਰ ਵਇਸ ਵੀ ਵਧੀਆ ਹੁੰਦੀ ਹੈ। ਜ਼ਿਆਦਾ ਫ ਓਨੀ ਇੰਪਰੂਵਮੈਂਟ ਹੁੰਦੀ ਹੈ।
ਹੁੰਦੀ ਹੈ।
ਹ ਮਰ ਕੀ
ਨਹੀਂ ਚਲੋ ਬਹੁਹਤ ਵਧੀਆ ਹਨਾ ਜਿੜਾ ਪ੍ਰੋਫੈਸ਼ਨ ਦੇ ਤਰ ਤੇ ਕਰ ਰਿਹਾ ਦੇ ਲਈ ਵੀ ਵਧਆ ਜਿਹੜਾ ਬੰਦਾ ਮਤਲਬ ਵੈਸੇ ਸ਼ੌਕ ਦੇ ਤਰ ਤੇ ਕਰ ਰਿਹਾ ਚਲੋ ਓਦੇ ਲਈ ਵੀ ਵਧੀਆ ਓ ਸਸ ਰਿਲੀਜ਼ ਹੁੰਦਾਓਦਾ ਵਧੀਆੂੰ ਟਾਈਮ ਪਾਸ ਹੁੰਦਾ ਵਧੀਆ ਵਧੀਆ ਸ਼ਾਂਤੀ ਮਿਲਦੀ ਹੈ। ਉਸ ਇਨਸਾਨ ਨੂੰ
ਹੂ ਤੁਹਾਨੂੰ ਨੀ ਸ਼ੌਕ ਹੈਗਾ ਤੁਸੀਂ ਨੀ ਕਦੇ ਸਿੱਖਿਆ ਵਗੈਰਾ ਮਿਊਜਿਕ
ਸਿੱਖਿਆ ਤਾਂ ਨਹੀ ਸੁਣ ਲਈਦਾ ਸੌਗਸ ਵਗੈਰਾ
ਹਾਂ
ਘਰ ਹੈਗਾ ਤਾਂ ਬੇਟੀ ਵੀ ਕਈ ਵਾਰ ਲਾ ਕੇ ਫੇਿਰ ਡਾਂਸ ਕਰਨ ਲੱਗ ਜਾਂਦੀ ਹੈ। ਕਈ ਕਾਫੀ ਕਾਫੀ ਦੇਰ ਲੱਗੀ ਰਹਿੰਦੀ ਹੈ ਹੋਰ ਕ ਨਾਲ ਮਿਊਜਿਕ ਦੇ ਨਾਲ -ਨਾਲ ਫਿਰ ਡਾਂਸ ਕਰਦੀ ਹੈ।
ਹਾਂ ਬੱਚੇ ਕਰਦੇ ਸਾਰੇ ਸਾਡੇ ਵੀ ਬੱਚੇ ਸਪੀਕਰ ਲਗਾ ਕੇ ਕਰਦੇ ਹੁੰਦੇ ਆ ਕਈ ਵ ਅਸੀਂ ਵੀ ਫਿਰ ਨਾਲ ਹੀ ਲੱਗ ਜਾਂਦੇ ਹ ਉਹ ਨੂੰ ਵੀ।
ਹੋਰ ਕਿਆ
ਬੱਚਿਆਂ ਲਈ ਚਲੋ ਇੰਟਰਟੇਨਮੈਂਟ ਵੀ ਜ਼ਰੂਰੀ ਆ ਹਨਾ ਸਿਰਫ ਪੜ੍ਹਾਈ ਨਾਲ ਹੀ ਮਤਲਬ ਵੀ ਨ ਜ਼ਿੰਦਗੀ ਲੰਘਦੀ ਸਭ ਕੁਛ ਹੋਣਾ ਚਾਹੀਦਾ ਲਾਈਫ ਚ ਬੱਚੇ ਨੂੰ ਆਲਰਾਊਂਡਰ ਹੋਣਾ 'ਚ ਚਾਹੀਦਾ ਸਭ ਪਾਸੇ ਹੋਣਾ ਚਾਹੀਦਾ ਵਧੀਆ
ਕਈ ਵਾਰ ਪਤਾ ਨੀ ਨਾ ਹੁੰਦਾ ਵੀ ਬੱਚੇ ਦਾ ਇੰਟਰਸਟ ਕਿੱਧਰਲੀ ਸਾਈਡ ਹੈ। ਫ਼ਿਰਰ ਜੇ ਬੱਚੇ ਨੂੰ ਆਪਾਂ ਨਾਲ ਥੋੜਾ ਜਿਹਾ ਹੈਬੀਚਲ ਬਣਾਵਾਂਗੇ ਤਾਂ ਬੱਚੇ ਨੂੰ ਪਤਾ ਲੱਗਦਾ ਵੀ ਕਿੱਧਰ
ਲੱਗਦਾ ਹਾਂ ਵੀ ਮੈਨੂੰ ਇਹ ਵਧੀਆ ਲੱਗਦਾ ਇਹ ਵੀ ਗੱਲ ਸਹੀ ਹੈ। ਤੁਹਾਡੀ ਹਮ ਚਲੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ
ਹਾਂਜੀ -ਹਾਂਜੀ ਮੈਨੂੰ ਵੀ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ।